ਹੈਲੋ
ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ।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
ਬਸ ਵਧੀਆ ਤੁਸੀਂ ਸੁਣਾਓ ਠੀਕ ਓ।
ਬਸ ਮੈਂ ਵੀ ਠੀਕ ਆਂ। ਹੋਰ ਕਿਵੇਂ ਯ-
ਬਸ ਅੱਜ ਮੈਂ ਵਿਹਲੀ ਹੋਈ ਸੀ ਬਸ ਅਜ ਡਿਨਰ ਜਲਦੀ ਬੰਨ ਗਿਆ ਸੀ। ਤੇ ਵਿਹਲੀ ਹੋਈ ਸੀ ਸੀ ਮੈਂ ਕਿਹਾ ਚੱਲ ਦੇਖਦੀ ਆ ਕੋਲ ਕਰਕੇ। ਅਗਰ ਵੇਲੇ ਹੋਣਗੇ ਤੇ ਗੱਲ ਕਰਦੀ ਆਂ।
ਹੂੰ- ਹਾਂ ਮੈਂ ਵਿਹਲੀ ਸੀ। ਹੋਰ ਸੁਣਾਓ ਘਰ ਸਾਰੇ ਠੀਕ ਨੇ।
ਵਧੀਆ ਬੱਚੇ ਵੀ ਵਧੀਆ ਤੁਸੀਂ ਸੁਣਾਓ ਤੁਹਾਡੇ- ਤੇ ਬੱਚੇ ਠੀਕ ਏ। ਜਾ ਰਹੇ ਨੇ ਸਕੂਲ ਜਾਂ ਪੈ ਗਈਆਂ ਛੱਟ- ਰੋਟੀਆਂ
ਹਾਂ ਬਸ ਪੈਣ ਈ ਵਾਲੀਆ ਨੇ ਛੁੱਟੀਆਂ ਬਸ। ਤੁਸੀਂ ਕਹਿ ਲਓ ਗਰਮੀ ਵੀ ਕਾਫ਼ੀ- ਵੀ ਹੋ ਗਈ ਏ। ਤੇ ਹੁਣ ਵੈਸੇ ਕਹਿੰਦੇ ਤੇ ਹੈਗੇ ਨੇ ਬਸ ਜਿਵੇਂ ਤੁਹਾਨੂੰ ਪਤਾ ਈ ਹੈ ਜੂਨ ਦੀ ਸਟਾਰਟ ਯੂਥ ਔਫ ਪਾਈਨ। ਦੀਆਂ ਹੂਐ, ਤੇ ਹੂੰ ਜੇੜਾ ਹੂੰ ਦੇਖੋ ਵਨ ਵੀਕ ਜੇੜਾ ਬੈ ਕਿਆ ਹੈਗੈ। ਉਹਦੇ ਵਿੱਚ ਕੈ ਰੇਣ ਬੀ ਔਨਲਾਈਨ ਕਲਾਸਿਸ ਸਟਾਰਟ ਕਰ ਦੇਣਗੇ, ਬੱਸ ਔ ਤੁਸੀਂ ਐ ਕੈ ਲੋ ਔਨਲਾਈਨ ਦੀ ਤੇ ਬਸ ਬੱਚੇ ਉੱਠਦੇ ਨੀ ਕਦੀ
ਓਹ ਪੇਰੈਂਟਸ ਨੂੰ ਟੈਸ਼ਨ ਜੇ, ਹਾਂ ਪਤਾ ਮੈਂ ਔਹੀ ਕਹਿ ਰਹੀ ਸੀ ਹਾਂ ਮੇਰੇ ਬੇਟੇ ਦੀ ਤੇ ਪੈ ਗੀਆਂ, ਗਰਮੀ ਬੜੀ ਸੀ ਨਾ ਤੇ ਬੇਟੀ ਦੀ ਹਜੇ ਨੀ ਮੇਰੀ ਪਈਆਂ। ਉ ਹੀ ਮੈਂ ਪਤਾ ਕਰ ਰੀ ਸੀ ਕਿ ਬਈ ਹੁਣ ਐ ਛੁੱਟੀਆਂ ਪਾ ਦੇਣਗੇ ਤੇ ਇੰਨਾਂ ਨੇ ਸਮਰ ਕੈਂਪ ਲਗਾਣੈ।
ਅੱਛਾ।
ਤੇ ਮੈਂ ਓਹੀ ਸੋਚ ਰੀ ਸੀ ਕਿ ਸਮਰ ਕੈਂਪ ਜੋਇਨ ਕਰਵਾਓਗੇ ਤੁਸੀਂ?
ਹਾਂ, ਮੈਂ ਤੇ ਸੋਚ ਹੀ ਰਹੀ ਸੀ ਪਤੈ ਕਿ ਮੈਂ ਨਾ ਥੋੜੇ ਅਪਣੇ ਪੇਕੇ ਵੀ ਜਾਣਾ ਸੀ ਪਰ ਪੇਕੇ ਮੈਂ ਨਾ ਜਿਆਦਾ ਟਾਈਮ ਲਈ ਜਾਂਦੀ ਨੀ ਹੈ ਗੀ‌। ਤੇ ਕੁਛ ਨਾ ਪਿੱਛ ਪਿੱਛੇ ਰੋਟੀ ਦਾ ਵੀ ਔ ਹੋ ਜਾਂਦੈ। ਤੇ ਬਸ ਫੇਰ ਮੈਂ ਕਹਿ ਲਓ ਹਫਤੇ ਵਾਸਤੇ ਈ ਜਾਂਦੀ ਆਂ, ਹਫ਼ਤੇ ਦਸ ਦਿਨ ਵਾਸਤੇ ਚ ਜ਼ਿਆਦਾ ਨੀ ਜਾਂਦੀ। ਦਸ ਦਿਨ ਵੀ ਬਹੁਤ ਜ਼ਿਆਦਾ ਹੋ ਜਾਂਦੇ ਨੇ। ਬਸ ਤੁਸੀਂ ਐ ਕਰੋ ਹਫ਼ਤਾ ਹੀ ਹੁੰਦ
ਕਿਓ ਤੁਹਾਡੇ ਘਾਰ ਜਿਵੇਂ ਤੁਹਾਡੀ ਦਰਾਨੀ ਜਠਾਨੀ, ਸਾਸੂ ਮਾਂ ਨੀ ਹੈ।
ਨਹੀਂ ਚਲੋ ਮੰਮੀ ਹੈਗੇ ਨੇ ਸੱਸ ਤੇ ਹੈਗੇ ਨੇ ਪਰ ਇੰਨਾ ਨੀ ਹੁੰਦਾ।
ਹਾਂ, ਸਿਆਣਾ ਬੰਦਾ ਹਾਂ ਹਾਂ ਵੱਡੇ ਬੰਦੇ ਕੋਲ ਐਨਾਂ ਨੇ ਜਾਂਦੀ ਨਾ ਜਿਵੇਂ
ਪਤਾ ਕੀ ਫਿਰ ਪਤਾ ਕੀ ਕੰਮ ਤੇ ਦੇਖੋ ਹੁਣ ਤਿੰਨੋ ਟਾਈਮ ਦਾ ਸਵੇਰ ਦਾ ਦੁਪਹਿਰ ਦਾ ਰਾਤ ਦਾ ਤੇ ਫੇਰ ਕੁਛ ਹਾਂ ਉਹਨਾਂ ਨੇ ਵੀ ਨਾ ਗੁਰਦੁਆਰੇ ਵੀ ਜਾਣਾ ਹੁੰਦਾ ਤੇ ਕੁਛ ਅੱਛਾ ਫੇਰ ਪਾਠ ਵਗੈਰਾ ਕਰਨਾ ਹੁੰਦਾ ਹੈ। ਤੇ ਤੁਸੀਂ ਇਹ ਕਹਿ ਲਓ ਹਾਂ ਤੇ ਤੁਸੀਂ ਕਹਿ ਲਓ ਦੁਕਾਨ ਦੀ ਵੀ ਤੁਹਾਡੀ ਡਿਊਟੀ ਹੁੰਦੀ ਏ ਡੇਲੀ ਜਾਣਾ ਪੈਂਦਾ। ਫੇਰ ਨਾ ਇਹ ਵੀ ਕੁਛ ਬੁਲਾ ਲੈਂਦੇ ਨੇ
ਹਾਂਜੀ ਹਾਂਜੀ ਹੂੰ
ਬਸ ਹਫ਼ਤੇ ਦਸ ਦਿਨ ਦੀ ਛੁੱਟੀ ਮਿਲਦੀ ਹੈ। ਹੁਣ ਬੱਚੇ ਪਤਾ ਕੀ ਪੂਰੇ ਦਿਨ ਉਹ ਟੀ ਵੀ ਵੇਖ ਖਦੇ ਰਹਿੰਦੇ ਨੇ ਹੁਣ ਪਤਾ ਹੈ ਕਿ ਐਟੀ ਨਾਂ ਵੇਖਣ ਹੋਰ ਕੀ ਕਰਨ ਫਿਰ ਮੋਬਾਇਲ ਚ' ਰਹਿੰਦੇ ਨੇ ਅੱਛਾ ਗਰਮੀ ਇੰਨੀ ਹੈਗੀ ਘਰੋਂ ਬਾਹਾਰ ਨੀ ਕਰ ਸਕਦੇ ਇਹ ਨੂੰ
ਕਰਕੇ ਨਾ ਮੈਂ ਸਕੂਲੇ ਲਗਾ ਰਹੇ ਸੀ ਸਮਰ ਕੈਂਪ ਤੇ ਮੈਂ ਉਹੀ ਪੁੱਛ ਰਹੀ ਸੀ ਮੈਂ ਵੀ ਸਮਰ ਕੈਂਪ ਵੀ ਲਗਵਾਉਣਾ ਠੀਕ ਹੈ। ਹੁਣ ਗਰਮੀ ਵੀ ਜਾਂ ਤੇ ਇਨਡੋਰ ਗੇਮ ਹੋਣ ਫੇਰ ਉਹੀ ਬਾਹਰ ਧੁੱਪੇ ਖੇਲਣਗੇ ਇਨੇ ਗਰਮੀ ਚ' ਤੇ ਹਾਂ ਮੈਂ ਉਸ ਸੋਚ ਰਹੀ ਸੀ ਮੈਂ ਕਿਹਾ ਤੇ ਸਮਰ ਕੈਂਪ ਲਗਾਉਦੇ ਨੇ ਡਾਂਸ ਦਾ ਐਵੇਂ ਤੇ ਹੁੰਦਾ ਨਾ ਕਿ ਅੰਦਰ ਹਾਲ ਚ' ਕਰਾ ਰਹੇ ਨੇ ਚੀਜ਼ਾਂ ਜਿਵੇਂ ਹਾਰਮੋਨੀਅਮ ਹੋ ਗਿਆ। ਇੱਕ ਜਿਵੇਂ ਲਾਇਕ ਹੋਊਗਾ ਕਲਾਸ ਲਗਾ ਲੈਂਦੇ ਨੇ ਬੱਚਿਆਂ ਦੀ ਛੋਟੀ ਜਿਹੀ ਜਿਵੇਂ ਹੋਰ ਵੀ ਬੜੀ ਸਾਰੀ ਐਕਟੀਵਿਟੀ ਮਿਊਜਿਕ ਹੋ ਗਿਆ।
ਮੈਂ ਤਾਂ ਤੁਹਾਨਾ ਹੀ ਸੁਜੈਸਟ ਕਰਾਂਗੀ ਸਕੂਲ ਨਾਲੋਂ ਨਾ ਤੁਸੀਂ ਕੋਈ ਓਨਲਾਈਨ ਤਾਂ ਬੈਚ ਜੁਇਨ ਕਰਵਾ ਦੋ ਵਨ ਮੰਥ ਵਾਸਤੇ ਕਿਵੇਂ ਹਾਂ ਮੈਂ ਤੇ ਮੈਂ ਇਹੀ ਕਰਨ ਲੱਗੀ ਆਪਣੀ ਗੁੜੀਆਂ ਦੇ ਨਾਲ ਕਿਉਂਕਿ ਦੇਖੋ ਸਕੂਲ ਨਾਲ ਤੇ ਹੈਗਾ ਦੂਰ
ਹਮ, ਹਮ
ਮੇਰਾ ਗੁੜੀਆਂ ਦਾ ਜ਼ਿਆਦਾ ਦੂਰ ਹੈ, ਕਿਉਂਕਿ ਇਹਨੂੰ ਬੱਸ ਹੀ ਲੈ ਕੇ ਜਾਂਦੇ ਸੀ ਬੱਸ ਚ ਛੱਡ ਕੇ ਜਾਂਦੀ ਸੀ ਤੇ ਫੇਰ ਉਸ ਉਸ ਤੋਂ ਬਾਅਦ ਅਗਰ ਮੈਂ ਇਹਨੂੰ ਸਕੂਲ ਦੇ ਵਿੱਚ ਸਮਰ ਕੈਂਪ ਜੁਆਇਨ ਕਰਵਾ ਤਾਂ, ਇਹਨੂੰ ਛੱਡਣ ਨੂੰ ਤੇ ਲੈ ਕੇ ਜਾਣ ਦੀ ਡਿਊਟੀ ਮੇਰੀ ਹੁੰਦੀ। ਤੇ ਦੁਪਹਿਰ ਸਵੇਰ ਦੇ ਜੋ ਕੋਈ ਨੀ ਹੁਣ ਬਸ। ਸਾਡੇ ਦੁਪਹਿਰ ਦੇ ਟਾਈਮ ਤੇ ਇੰਨੀ ਹੋਏਗੀ ਨਾ, ਮੇਰੇ ਵਾਸਤੇ ਤਾਂ ਗੱਲ ਹੈ। ਨਹੀਂਨੂੰ ਛੜ ਕੇ ਆਉਂਤ ਲ
ਬਿਲਕੁਲ, ਬਿਲਕੁਲ, ਬਿਲਕੁਲ ਏਥੇ
ਮੈਂ ਕਹਿਣੀ ਆ ਚਲੋ ਔਨਲਾਈਨ ਮੈਂ ਕੋਈ ਨਾ ਓ ਤੁਸੀਂ ਇਹ ਕਹਿ ਲਓ। ਓ ਗੁਰਮਤ ਕਿ ਜਿਵੇਂ ਸੰਗੀਤ ਹੁੰਦਾ ਹੈਗਾ ਹਾਰਮੋਨੀਅਮ ਵਗੈਰਾ ਹੋ ਗਿਆ। ਹਨਾ ਵੀ ਕੁਛ ਇਸ ਤਰ੍ਹਾਂ ਦੀ ਕੋਈ ਬੱਚਾ ਚੱਲ ਚੀਜ਼ ਵੀ ਸਿਖੇਗਾ ਆਪਣੇ ਥੋੜਾ ਧਰਮ ਦੇ ਨਾਲ ਵੀ ਜੁੜ ਜਾਏਗਾ, ਹਾਂਜੀ ਜਿਵੇ ਹੁਣ ਪਾਠ ਵੀ ਸਿਖਾਉਂਦੇ ਹੈਗੇ ਨੇ ਨਾ ਆਨਲਾਈਨ ਤੁਸੀਂ ਦੇਖ ਹਾਂ ਤੇ ਸਾਨੂੰ ਬ ਛੇ ਤੁਸੀਂ ਇਹ ਕਹਿ ਲਓ ਇਸ ਕਿ ਸਾਨੂੰ ਜਿਵੇ ਪਾਠ ਵੀ ਸੀ ਲੈਂਦੇ ਹੈਗੇ ਨੇ ਜਿਵੇਂ ਸੁਖਮਨੀ ਸਾਹਿਬ। ਸਾਹਿਬ ਦੇ ਪੰਗਤੀਆਂ ਹੋ ਗਈਆ। ਤੇ ਮਾਤਰਾਵਾਂ ਦੱਸਦੇ ਹੈਗੇ ਨੇ ਤੁਸੀਂ ਕਿਵੇਂ ਪੜ੍ਹਨਾ ਹੈ। ਹੈਗਾ, ਕਿਵੇਂ ਬੋਲਣਾ ਹੈਗਾ।
ਹਾਂ ਹਾਂ, ਹਾਂ ਤੇ ਅੱਛਾ ਇਹ ਜਿਹੜਾ ਓਨਲਾਈਨ ਮੈਨੂੰ ਇਹਦੇ ਉਸ ਬਾਰੇ ਨੀ ਪਤਾ ਤੁਸੀਂ ਨਾ ਮੈਨੂੰ ਯਾ ਤੇ ਜਿਵੇਂ ਲਿੰਕ ਸ਼ੇਅਰ ਕਰਨਾ ਇਹਦਾ। ਜਾਂ ਮੈਨੂੰ ਦੱਸਣਾ ਬਈ ਇਹ ਕਿੱਥੇ ਸਿਖਾਉਂਦੇ ਨੇ, ਮੈਨੂੰ ਆਨਲਾਈਨ ਨਈ ਪਤਾ ਹੈ ਕਿੱਧਰ ਐ
ਹਾਂਜੀ ਆਨਲਾਈਨ ਤੁਸੀਂ ਚਲੋ ਇੰਸਟਾਗ੍ਰਾਮ ਤੇ ਕਿੰਨੇ ਅੱਜ ਕੱਲ ਤੁਸੀਂ ਕਹਿ ਲਓ ਅਗਲੀ ਮਤਲਬ ਆਪਾਂ ਸਕਰੋਲ ਕਰਦੇ ਕਰਦੇ ਆ ਹੀ ਜਾਂਦੇ ਨੇ ਬਥੇਰੇ ਬੰਦੇ ਸਾਹਮਣੇ
ਹਾਂ ਉਹ ਪਤਾ ਕੀ ਜੋ ਚੀਜ਼ ਦੇਖੋ ਹੀ ਉਹੀ ਤੇ ਨਾ ਵੀ ਮੈਂ ਆਨਲਾਈਨ ਇਨਾ ਦੇਖਿਆ ਨੀ ਹੈ ਪਤਾ ਯੂਟਿਊਬ ਤੇ ਉਵੇਂ ਦੇਖਲੋ ਸਰਚ ਮਾਰਲੋ ਅੱਜ ਕੱਲ ਤੇ ਚਲੋ ਕਾਫੀ ਕੁਛ ਐ ਤੇ ਉਵੇਂ ਤੇ ਸਰਚ ਮਾਰਲੋ ਕੋਈ ਨੀ ਮੈਨੂੰ ਨਾ ਤੁਸੀਂ ਫਿਰ ਦੱਸਣਾ ਮੈਂ ਵੀ ਇਹੀ ਸੋਚ ਰਹੀ ਸੀ ਵੀ ਨਾ ਬਾਹਰ ਨਾ ਗਰਮੀ ਇੰਨੀ ਹੈ ਗਰਮੀ ਕਰਕੇ ਛੁੱਟੀਆਂ ਕਰ ਰਹੇ ਨੇ ਫੇਰ ਆਊਟਡੋਰ ਗੇਮ ਹੀ ਖੇਲਣ ਬੱਚੇ ਇੰਨੀ ਗਰਮੀ ਚ ਪਤਾ ਹੈ ਬੱਚਾ ਵੀ ਕਿਵੇਂ ਘਬਰਾਇਆ ਹੁੰਦਾ ਤੇ ਮੈਂ ਭੇਜਣਾ ਹੀ ਨਹੀਂ ਚਾਹ ਰਹੀ ਮੈਂ ਕਹਿ ਰਹੀ ਹ ਕੁਛ ਖੇਲ ਲੈਣ ਕਿਉਂਕਿ ਮੈਂ ਵੀ ਨਾ ਇਸ ਵਾਰ ਕਿੱਧਰੇ ਜਾਣ ਨਾਲੇ ਉਹੀ ਤੁਹਾਡੇ ਵਾਲੀ ਸੇਮ ਪ੍ਰੋਬਲਮ ਕਿ ਬਾਅਦ ਚੋਂ ਰੋਟੀ ਦੀ ਦਿੱਕ ਕਦੋ ਹੁੰਦੀ ਏ। ਨਿਕਲਣਾ ਮੁਸ਼ਕਿਲ ਫੇਰ ਘਰ ਪੂਰਾ ਬਿਖਰਿਆ ਮਿਲਦਾ ਆਉ ਤੇ ਵਾਪ ਸ ਤੇ ਸੰਭਾਲਦੇ ਹੀ ਹਫ਼ਤਾ ਲੱਗ ਜਾਂਦਾ ਫੇਰ ਬੱਚਿਆਂ ਦਾ ਹੋਮਵਰਕ ਵੀ ਕੁੱਛ ਇੰਨਾ ਹੋ ਜਾਂਦਾ। ਦਾ ਤੇ ਹੋਮਵਰਕ ਕਰਵਾਉ ਫੇਰ ਘਰ ਸਮੇਟੋ ਬੱਚੇ ਪੜ੍ਹਦੇ ਤੇ ਹੈ ਨੀ ਛੁੱਟ ਟੀਆਂ ਚ ਤੇ ਹਾਂ
ਤੇ ਹੁਣ ਮੈਂ ਤੇ ਆਪਣੀ ਬੇਟ ਟੀ ਨੂੰ ਨਾ ਹਾਰਮੋਨੀਅਮ ਵੀ ਲੈ ਕੇ ਦਿੱਤਾ ਹੋਇਆ। ਤੇ ਸਾਡੇ ਘਰ ਤਬਲਾ ਵੀ ਹੈਗਾ। ਤੇ ਹਾਂ। ਮੈਨੂੰ ਤੇ ਹਾਰਮੋਨੀਅਮ ਆਉਂਦਾ। ਹੈਗਾ। ਮੈਂ ਕੀਰਤਨ ਕਰ ਲੈਂਦੀ ਹਾਂ। ਮੇਰੀ ਬੇਟੀ ਵੀ ਹੁਣ ਕਰ ਲੈਂਦੀ ਹੈਗੀ। ਉਹਨੂੰ ਵੀ ਸ਼ਬਦ ਪੜ੍ਹਨੇ ਆਦੇ ਹੈਗੇ ਨੇ, ਤੇ ਹਾਂ, ਤੇ ਇਵੇਂ ਨਾ ਤੁਸੀਂ ਜੁਆਇਨ ਕਰਵਾ ਦੋ। ਮੈ ਬੱਚੇ ਨੂੰ ਨਾ ਤੇ ਬੱਚਾ ਚਲੋ ਆਪਣਾ ਨਾ ਗੁਰੂ ਘਰ ਨਾਲ ਜੁੜੇਗਾ ਹੈ ਨਾ ਪਾਠ ਕਰਨਾ ਸਿੱਖੇਗਾ। ਥੋੜਾ ਬੱਚੇ ਨੂੰ ਅਗਰ ਇਸੀ ਉਮਰ ਤੋ ਲੱਗਣ ਲੱਗ ਜਾ ਜੇ ਨਾ ਤੇ ਫੇਰ ਬ ਾਗੋਂ ਡੋਲਦਾ ਨੀ ਹੈਗਾ। ਮੈਂ ਨਾ ਰੱਬ ਤੇ ਨਾਲੋ ਕਾਫੀ ਵਿਸ਼ ਵਾਸ਼ ਹੋ ਜਾਂਦਾ ਹੈ। ਰਾਬ ਨਾਲ ਤੁਸੀਂ ਕਹਿਲੋ ਡੋਰ ਬਣ ਜਾਂਦੀ ਹੈ।
ਤੇ ਹਾਂ-ਹਾਂ ਤੇ ਕੋਈ ਨੀ ਵੈਸੇ ਨਾ ਮੈਨੂੰ ਪਤਾ ਨੀ ਤੁਸੀਂ ਕੋਈ ਓਨਲਾਈਨ ਦੇਖੋਗੇ ਨਾ ਅੱਛਾ ਜਿਹਾ। ਅੱਛਾ ਫੇਰ ਮੈਂ ਪੁੱਛ ਰਹੀ ਸੀ ਜੇ ਤੁਸੀਂ ਓਨਲਾਈਨ ਅਸੀਂ ਕਰਵਾਉਦੇ ਹਾਂ ਬੱਚੇ ਨੂੰ ਤੇ ਇਹਦਾ ਫੇਰ ਫੀਸ-ਫੂਸ ਦਾ ਕਿ ਹੁੰਦਾ
ਹਾਂ ਫੀਸ ਵਗੈਰਾ ਤਾਂ ਦੇਖੋ ਲੈਣਗੇ ਹੀ ਹਨਾ ਇੱਕ ਘੰਟਾ ਬੱਚੇ ਨੂੰ ਦੇਣਗੇ ਇੱਕ- ਦੋ ਘੰਟ ਤੇ ਓਬਵੀਅਸਲੀ ਚਾਰ ਕਰਦੇ ਨੇ ਪਰ ਇੰਨੀ ਨੀ ਆਉਂਦੀ ਤੁਸੀਂ ਕਹਿ ਲਓ ਹਜ਼ਾਰ- ਪੰਦਰਾਂ ਸੌ ਜਾਂ ਵੱਧ ਤੋਂ ਵੱਧ ਦੋ ਹਾਜਰ ਲੈ ਲੈਂਦੀ ਉਸ ਤੋਂ ਬਾਅਦ ਤੇ ਇਨੀ ਹੁੰਦੀ ਹੈਗੀਔੱਂਂਂਂਂ ਇਹਨਾਂ ਦੇ ਵਿੱਚ ਟਾਈਮ ਤੁਸੀਂ ਉਹਨਾਂ ਕੋਲ ਪੁੱਛਦੇ ਨਾ ਉਹਨਾਂ ਕੋਲ ਹਰ ਤਰ੍ਹਾਂ ਦੇ ਬੈਚ ਅਵੇਲੇਬਲ ਹੁੰਦੇ ਹੈਗੇ ਨੇ ਹਨਾ, ਕਈ ਵਾਰ ਹੁਣ ਜਿਵੇਂ ਦੇਖੋ ਕੋਈ ਬਿਜ਼ਨਸ ਹੁੰਦਾ ਹੈਗੇ ਨੇ ਜਿਹਨਾਂ ਨੂੰ ਕੁਛ ਨੀ ਨੀ ਆਉਂਦਾ ਹੈਗਾ ਤੇ ਉਹਨਾਂ ਦੇ ਬੈਸ ਦੇ ਵਿੱਚ ਫੇਰ, ਹੁੰਦਾ ਹੈਗਾ ਫਿਰ ਕਈਆਂ ਦਾ ਤੁਸੀਂ ਕਹਿ ਲਓ ਇੰਟਰਮੀਡੀਏਟ ਜਿਹਨ੍ਹਾਂ ਨੂੰ ਹਾਲੇ ਹੈਗਾ, ਪਰਫੈਕਟ ਵੀ ਨਹੀਂ ਹੈਗੇ ਓਹ ਬਿਗਨਰ ਵੀ ਨੀ ਹੈਗੇ। ਤੇ ਇੱਕ ਬੈਚ ਇਹਨਾਂ ਦਾਯ ਮਾਸ ਵਾਲਾ ਹੁੰਦਾ। ਹੈਗਾ। ਜਿਹੜੇ ਉਹ ਪੂਰੇ ਜਿਹੜੇ ਸ਼ਾਸਤਰੀਯ ਸੰਗੀਤ ਵਿੱਚ ਜਾਂਦੇ ਹੈਗੇ ਨੇ ਫਿਰ ਇਹ ਤੇ ਹਾਲੇ ਬਿਗਨਲ ਦੇ ਵਿੱਚ ਹੀ ਜਾਏਗਾ। ਤੇ ਤੁਸੀਂ ਇਨਾ ਉਹ ਜਿਹੜਾ ਵੀ ਤੁਹਾਨੂੰ ਕਨਵੀਨੀਂਨ ਮਤਲਬ ਟਾਈਮ ਬੈਠਦੀ ਹੋਏਗੀ ਤੇ ਤੁਸੀਂ ਗੱਲ ਕਰ ਲਿਆ ਨਾ ਉਹਨਾਂ ਦੇ ਨਾਲ, ਬਾਏ ਤੁਸੀਂ ਕਹਿ ਲੋ ਵਟਸਪ ਤੇ ਮੈਸੇਜਿਸ ਤੇ ਗੱਲ ਕਰ ਲੈਣਾ ਜਾਂ ਬਾਈਕ ਕਾਲ ਉਹਨਾਂ ਦੇ ਨਾਲ ਗੱਲ ਕਰ ਲੈਣਾ, ਹਾਂ, ਹਾਂ ਹਾਂ ਹਾਂ, ਤੇ, ਇਸਦੇ ਨਾਲ ਤੁਹਾਨੂੰ ਤੁਸੀਂ ਕਹਿ ਲੋ ਈਜ਼ੀ ਹੋ ਜਾਏਗਾ ਮੇਨ ਤੇ ਵੈਸੇ ਨੀਂਦ ਦੇ ਵਿੱਚ ਹੀ ਬੈਚ ਲੋਕ ਕਰਦੇ ਨੇ ਤੁਸੀਂ ਕਹਿ ਦੋ ਨੋਟ ਤੋਂ ਬਾਰਾਂ ਇੱਕ ਵਜੇ ਦੇ ਵਿੱਚ ਵਿਚ ਹਾਂ ਇਹਦੇ ਵਿੱਚ ਹੀ ਵੈਸੇ ਇਹੀ ਠੀਕ ਹੈਗੇ ਨੇ ਹਨਾ ਵੀ ਸ਼ਾਮ ਥੋੜ੍ਹੀ ਹੁੰਦੀ ਨਾ ਤੇ ਬੱਚਾ ਚੱਲ ਆਪਣਾ
ਹਾਂ, ਬੱਚਿਆਂ ਨੂੰ ਆਪਣਾ ਟਾਈਮ ਵੀ ਚਾਹੀਦਾ ਬਿਲਕੁਲ ਸਹੀ ਕਹਿ ਰਹੇ ਹੋ, ਸ਼ਾਮੀ ਬੱਚੇ ਬੱਚੇ ਦਾ ਖੇਲਣ ਦਾ ਟਾਈਮ ਜ਼ਰੂਰ ਹੈ, ਬੱਚਾ ਖੇਲਣ ਜ਼ਰੂਰ ਕਹਿੰਦਾ ਹੈ। ਹਾਂ, ਬਸ ਚਲੋ ਮੈਂ ਨਾ ਦੇਖਦੀ ਹਾਂ। ਫੇਰ ਏਹੀ ਵਾਲਾ ਬੈਚ ਨਾ ਕਰਵਾਉਂਦੀਆਂ, ਵੈਸੇ ਵੀ ਤੁਸੀਂ ਜੋ ਵੀ ਇੱਕ ਦੋ ਬੈਚ ਤੁਹਾਡੇ ਕੋਲ ਜਿਵੇਂ ਤੁਹਾਨੂੰ ਪਤਾ ਹੈ ਨਾ ਜਿਸ ਬਾਰੇ ਤੇ ਉਹਦਾ ਮੈਨੂੰ ਵਟਸਐਪ ਤੇ ਲਿੰਕ ਸ਼ੇਅਰ ਕਰ ਦੇਣਾ ਜਾਂ ਉਹਨਾਂ ਦਾ ਫ਼ੋਨ-ਨੰਬਰ ਦੇਣਾ, ਕਿਉਂਕਿ ਵਟਸਐਪ 'ਤੇ ਫਿਰ ਸਾਰਾ ਕੁਝ ਦਿਖ ਜਾਵੇਗਾ ਉਹਨਾਂ ਦਾ। ਕਿਉਂਕਿ ਸਟੋਰੀਆਂ- ਵਾਲੇ ਇਹ ਸਾਰੇ ਰੋਜ਼ ਲੱਗ ਤੇ ਹੋਵੇ ਇਹਨਾਂ ਦੀ ਸਟੋਰੀ ਵੀ ਤੇ ਹਾਂ, ਮੈਨੂੰ ਦੀਪ ਸਹੀ ਜੇ 'ਤੇ ਕੋਈ ਨੀ ਮੈਂ
ਤੁਹਾਡੇ ਬੇਟੇ ਨੂੰ ਹੈ ਇੰਟਰਸਟ ਮਿਊਜ਼ਿਕ ਸਿੰਪਲ ਦੇ ਵਿੱਚ
ਇਹ ਪਤਾ ਕੀ ਕਹਿੰਦਾ ਮੈਨੂੰ ਉਹ ਜੋ ਗਿਟਾਰ ਹੁੰਦਾ ਨਾ ਇਹਨਾਂ ਦੇ ਸ ਸਕੂਲ ਗਿਟਾਰ ਸਿਖਾਉਂਦੇ ਨੇ, ਕਹਿੰਦਾ ਕਿ ਮੰਮਾ ਮੈਂ ਗਿਟਾਰ ਸਿੱਖਣਾ ਹੈ। ਤੇ ਚੱਲ ਇਹ ਹੈ, ਤੇ ਮਿਊਜਿਕ ਦਾ ਹੀ ਉਹ ਇੰਸਟਰੂਮੈਂਟ ਵੀ ਇਹ ਨੀ ਸਿੱਖੇਗਾ ਤੇ ਹੋਰ ਕੁਛ ਸਿੱਖ ਲਏਗਾ ਬ ਗ ਤਿਆਰ ਕਰਨਾ, ਬਟ ਉਹ
ਹਮ
ਲੈ ਕੇ ਤੂੰ ਆਪਣਾ ਗਿਟਾਰ ਪਰਚੇਜ਼ ਕਰ ਦੇ ਗਿਟਾਰ ਇੰਨਾ ਸਸਤਾ ਆਂਦਾ ਨੀ ਮੈਂ ਕਹਿੰਦੀ ਆ ਤੈਨੂੰ ਏ ਬੀ ਸੀ ਡੀ ਤੇ ਸਿਖਾਉਣ ਕਮ ਸੇ ਤਧਦੀ ਮੈਂ ਤੈਨੂੰ ਲੈ ਕੇ ਦਾਂਗੀ ਵੀ ਐਵੇ ਕਿਵੇ ਤੇਨੂੰ ਮੈਂ ਲੈਦਾ ਕਿ ਇੰਨੀ ਮਹਿੰਗੀ ਚੀਜ਼ ਹੈ ਕਿਉਂਕਿ ਸ ਸਾਨੂੰ ਵੀ ਚਲਾਉਣਾ ਨੀ ਆਉਂਦਾ ਹੋਏਗਾ ਕਿ ਅਸੀਂ ਤੂੰ ਨੀ ਯੂਜ਼ ਕਰਦਾ ਤੇ ਕੋਈ ਦੂਸਰਾ ਯੂਜ਼ ਕਰ ਲੇਗਾ ਤੇ ਮੈਂ ਇਹੀ ਕਹਿੰਦੀ ਹਾਂ ਕਿ ਪਹਿਲੇ ਤੂੰ ਸਕੂਲ ਵਾਲਿਆਂ ਨੂੰ ਕਿਹਾ ਬੇਸਿਕ ਤੇ ਥੋੜ੍ਹਾ ਸਿਖਾਓ ਇਹਦੇ ਚ ਵੀ ਥੋੜਾ ਰੀਟਨ ਵਿੱਚ ਵੀ ਸੀ ਸਿਖਾਉਂਦੇ ਨੇ ਜਿਵੇਂ ਮੈਨੂੰ ਵੀ ਪਤੈ ਹਰਮੋਨੀਅਮ ਸਿਖਉਦੇ ਨੇ ਸਿਖਉਂਦੇ ਨੇ ਸਾਰੇ ਗਾਮਾ ਦੀ ਤਾਲਾਂ ਦਸ ਬਾਰਾਂ ਹੁੰਦੀਆਂ ਕਿੰਨੀਆਂ ਇਨਾਂ ਮੈਨੂੰ ਵੀ ਥੋੜਾ ਨਾਲੇਜ ਏ
ਉਹ ਸਰਗਮ ਤੇ ਸੱਤ ਹੀ ਹੁੰਦੀਆਂ ਨੇ ਨਾ ਸਾਰੇ ਗਾਮਾ ਪਾਧਾ ਨੀਸਾ ਹੈਨਾ ਹਾਂ।
ਤ ਗਰੇਰੇ ਗਾ -ਗਾ -ਮਾਮਾ, ਐਵੇਂ ਐਵੇਂ ਹੁੰਦੀਆਂ ਨਾ ਅਲੱਗ ਅਲੱਗ ਸੱਤ ਹੁੰਦੀਆਂ ਨਾ, ਟੋਟ ਕਿੰਨੀਆਂ ਹੁੰਦੀਆਂ ਸਤ ਹਾਂ ਐਵੇਂ ਸਿੱਖਿਆ ਸੀ ਬੜੀ ਪਹਿਲੇ ਭੁੱਲ -ਭਲ ਗਈ ਹੁਣ ਮੈਂ। ਤੇ ਮੈਂ ਵੀ ਸੀ ਸਿੱਖਿਆ ਸੀ ਇੱਕ ਸ਼ਬਦ ਤੇ ਹ ਬੜਾ ਚਿਰ ਪਹਿਲੇ ਹੁਣ ਭੁੱਲ ਗਈ ਹੱਥ ਹੁਣ ਬਹਿਨਾ ਹੀ ਨਹੀਂ। ਉਹ ਤੇ ਪਤੇ ਜੇ ਇੰਟਰਸਟ ਹੋਏ ਤੇ ਯੂਟਿਊਬ ਤੋਂ ਦੇਖ ਕੇ ਬੰਦਾ ਸਿੱਖ ਹੀ ਲੈਂਦਾ ਤੇ ਹਮ ਹਾਰਮੋਨੀਅਮ ਸੀ ਸਾਡੇ ਕੋਲ। ਪਹਿੱਲੇ ਤੇ ਹਾਂ ਕੋਈ ਨਈੰ, ਬੱਚੇ ਨੂੰ ਇੰਟਰਸਟ ਆਪ ਪ ਆਉਂਦਾ ਫੇਰ ਮੈਂ ਦੇਖਾਂਗੀ ਚਲੋ ਇਹਨੂੰ ਨਾ
ਹਾਂ, ਨਹੀਂ ਅੱਜ ਕੱਲ ਤੁਸੀਂ ਇਹ ਕਹਿ ਲਓ, ਅ ਮਤਲਬ ਗੁਰਬਾਣੀ ਤੇ ਬੱਚੇ ਅੱਜ ਕਲ੍ਹ ਹਾਰਮੋਨੀਅਮ ਤੇ ਵੀ ਕਰਨ ਲੱਗ ਗਏ ਨੇ ਤੇ ਤੁਸੀਂ ਦੇਖਿਆ ਹੋਏਗਾ ਹੈ ਨਾ ਕਈ ਬੱਚੇ ਸ਼ਬਦ ਹਾਰਮੋਨੀਅਮ ਉਹਦੇ ਤੇ ਸੋਰੀ ਗਿਟਾਰ ਤੇ ਵੀ ਪੜ੍ਹ ਲੈਂਦੇ ਹੈਗੇ ਨੇ।
ਅੱਛਾ, ਹਾਂ -ਹਾਂ -ਹਾਂ। ਹਾਂ, ਹਾਂ, ਹਾਂ, ਹਾਂ, ਹਾਂ ਸਹੀ ਹੈ ਮੈਂ ਇਹਨੂੰ ਇਹੀ ਦੇਖਦੀ ਪਿਆ, ਗਿਟਾਰ ਸਾਡੇ ਇੱਥੇ ਪਤਾ ਕੀ ਹੈ, ਜਿਸ ਏਰੀਏ ਚ ਮੈਂ ਵਾਂ ਇਸ ਏਰੀਏ ਚ ਨਾ ਹਿੰਦੂ ਰਹਿੰਦੇ ਨੇ, ਇਹਨਾਂ ਨੂੰ ਫਿਰ ਪਾਠ ਨਹੀਂ ਆਉਂਦਾ। ਤੇ ਫਿਰ ਤਾਂ ਮੈਂ ਗਿਟਾਰ ਤੇ ਸਿਖਾਨਗੇ ਆਪਣੇ ਗਾਨੇ, ਜਾਂ ਆਪ ਨਹੀਂ। ਜੋ ਹੈਗੇ ਨੇ, ਥੋੜੇ ਬਹੁਤੇ ਭਗਤੀ ਗੀਤ। ਤੇ ਫਿਰ, ਇਹਨਾਂ ਨੇ ਫੇਰ ਮੈਂ ਉਸ ਦਿਨ ਗੱਲ ਵੀ ਕੀਤੀ, ਜਿਵੇਂ ਇੱਕ ਲੇਡੀ ਆ ਢੋਲਕੀ ਸਿਖਾ ਰਹੀ ਸੀ ਤੇ ਮੈਂ ਉਹਨੂੰ ਕਹਿ ਰਹੀ ਸੀ, ਉਹ ਹਿੰਦੂ ਸੀ। ਤੇ ਮੈਂ ਉਹਨੂੰ ਆਹੀ ਕਹਿ ਰਹੀ ਸੀ, ਮੈਂ ਕਿ ਵੀ ਤੂੰ ਹਿੰਦੂਆਂ ਵਾਲੇ ਢੋਲਕੀ? ਖਾਂਦੀ ਪੀਏ ਕੀ ਸਾਡੇ ਜੋ ਗੁਰਦੁਆਰੇ? ਵਜਾਉਂਦੇ ਨਾ, ਉਹ ਢੋਲਕੀ ਅਲੱਗ ਉਂਦਿਏ ਬਜਾਨੀ ਤੇ ਅਗਰ ਤੈਨੂੰ ਉਹਦੀ ਆਉਂਦੀ ਹੈ ਤੇ ਉਹ ਸਿਖਾ ਮੈਨੂੰ, ਜਿਵੇਂ ਗੁਰਦੁਆਰੇ ਸੀਂ ਕੀਰਤਨ ਤੇ ਢੋਲਕੀ ਵਜਾਨੇ ਆ ਕੋਈ ਨੀ, ਤੂੰ ਨਾ ਮੈਨੂੰ ਦਿਖਾਈਏ ਕੋਈ ਸ਼ਬਦ, ਕਿਸ ਦੇ ਗਾਇਆ ਦਾ ਹੋਏ? ਢੋਲਕੀ ਤੇ ਤੇ? ਤੇ ਕਹਿੰਦੀ, ਕਿਉਂਕਿ ਜਿਹਨੂੰ ਆਂਦੀ ਆ, ਢੋਲਕੀ ਵਜਾਣੀ ਉਸ ਦੀ ਵੀ ਵਜ੍ਹਾ ਲਏਗਾ। ਉਸ ਟਾਈਪ ਦੀ ਵੀ। ਤੇ ਮੈਨੂੰ ਕਹਿੰਦੀ ਵੀ ਸਾਡੇ ਇੱਥੇ ਨਾ ਹਿੰਦੂ ਜ਼ਿਆਦਾ ਹੈ। ਤੇ ਹਿੰਦੂ ਕਰਕੇ ਨਾ, ਬਈ। ਇਹ ਚੀਜ਼ ਨਾ ਇੱਥੇ ਨੀ ਹੈਗੀ ਸਿੱਖਣ ਨੂੰ ਵੀ, ਜਿਵੇਂ ਤੁਹਾਡੇ ਏਰੀਏ ਸਿੱਖ ਏਰੀਆ ਹੋਣਾ ਨਾ, ਸਾਰਾ। ਗੁਰਦੁਆਰੇ ਤੁਹਾਡੇ ਕੋਲ ਹੋਣੇ ਨੇ ਤੇ ਇਹ ਸਾਡੇ ਨਹੀਂ ਹੈਗੀ ਨਾ ਇਹ ਚੀਜ਼। ਹੁਣ ਤੇ ਮੈਂ ਵੀ ਦੇਖਿਆ ਅੱਛਾ ਪੰਜਾਬ ਵਿੱਚ ਵੀ ਹਰ ਬੱਚੇ ਨੂੰ ਪਾਠ ਪੂਜਾ ਆਉਂਦੀ ਹੈ। ਕੀਰਤਨ ਆਂਦਾ ਹੈ। ਦੁਆਰੇ ਨਾ, ਫ੍ਰਰੀ ਸਿਖਾਇਆ ਜਾਂਦਾ। ਹਾਂ ਹਾਂ, ਚਲੋ ਕੋਈ ਨੀ ਕੰਮ ਕਰਲੋ ਤੁਸੀਂ। ਕੋਈ ਨੀ, ਓਕੇ ਜੀ। ਫੇਰ ਮਿਲਾਂਗੇ, ਫੇਰ ਗੱਲ ਕਰਾਂਗੇ। ਠੀਕ ਆ ਜੀ ਓਕੇ ਜੀ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ